ਹ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ, ਵਧੀਆ-ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ- ਚਾਲ
ਵਧੀਆ-ਵਧੀਆ ਹੋਰ ਕੀ ਗੱਲ ਹੋ ਗਈ ਕਿਵੇਂ ਯਾਦ ਕੀਤਾ ਅੱਜ ਮੈਨੂੰ
ਬਸ ਮੈਂ ਕਿਹਾ ਪੁੱਛਾਂ ਜੇਹੜਾ ਪਾਣੀ ਆਪਾਂ ਪੀਣ ਨੇ ਆ ਉਹ ਸਾਡੇ ਲਈ ਪੀਣਾ ਦੇਖੋ ਤੁਹਾਨੂੰ ਪਤਾ ਹੀ ਏ ਕਿੰਨਾ ਜ਼ਰੂਰੀ ਹੈ। ਕਿਉਂਕਿ ਤੁਹਾਨੂੰ ਪਤਾ ਪਾਣੀ ਦੇ ਬਗੈਰ ਤਾਂ ਸਾਡਾ ਜੀਨਾ ਵੀ ਸੰਭਵ ਨਹੀਂ ਹੁੰਦਾ ਉਹਦੇ ਲਈ ਸਾਨੂੰ ਕਿੰਨੀ ਮੁਸ਼ਕਿਲਾਂ ਹੁੰਦੀਆਂ ਨੇ ਅਗਰ ਆਪਾਂ ਪਾਣੀ ਪੀਂਦੇ ਦਾ ਤਾਂ ਆਪਾਂ ਨੂੰ ਦੇਖੋ ਜਿਵੇਂ ਸਾਫ਼ ਪਾਣੀ ਪੀਣਾ ਵੀ ਜ਼ਰੂਰ ਪੂਰੀ ਹੁੰਦਾ ਨਹੀਂ ਤਾਂ ਬਮਾਰੀਆਂ ਵਗੈਰਾ ਲੱਗ ਜਾਂਦੀਆਂ ਨੇ ਮੈਂ ਕਿਹਾ ਚਲੋ ਇਹਦੇ ਬਾਰੇ 'ਚ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਨੂੰ ਵੀ ਕੁੱਛ ਪਤਾ ਹੀ ਹੋਏਗਾ। ਤੁਹਾਡੇ ਗੱਲਬਾਤ ਕਰਦੇ ਹਾਂ ਤੁਹਾਡੇ ਬਾਰੇ ਇਸਦੇ ਬਾਰੇ ਚ
ਹਾਂ, ਦੇਖੋ ਸਾਡੀ ਦੇਖੋ ਸ਼ਰੀਰ ਚ ਬੋਡੀ ਦੇ ਅੰਦਰ ਤੁਹਾਨੂੰ ਪਤਾ ਹੀ ਹੋਏਗਾ ਜਿਵੇਂ ਡਾਕਟਰ ਕਹਿੰਦਾ ਹੈ ਕਿ ਸਾ ਸਿਕਸਟੀ ਟੂ ਸੈਵਨਟੀ ਪਰਸੈਂਟ ਪਾਨੀ ਹੀ ਹੈਗਾ। ਤੇ ਮਤਲਬ ਸਾਡੇ ਜੀਣ ਵਾਸਤੇ ਦੇਖੋ ਜੀਵਿਤ ਰਹਿਨ ਵਾਸਤੇ ਸਾਨੂੰ ਸਵਸਥ ਰਹਿਨ ਵਾਸਤੇ, ਪਾਨੀ ਤਾਂ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜਿਵੇਂ ਅੱਜ ਕੱਲ੍ਹ ਗਰਮੀਆਂ ਹੈਗੀਆਂ ਗਰਮੀ ਚ ਲੂ ਲੱਗ ਜਾਂਦੀ ਐ ਤੇ ਸਰਦੀਆਂ ਆਉਦੀਆਂ ਸਰਦੀਆਂ ਚ ਸਾਡੀ ਬੋਡੀ ਜਿਹੜੀ ਹੈਗੀ ਉਹ ਡਰਾਈ ਹੋ ਜਾਂਦੀ ਐ। ਤੇ ਉਸ ਵਾਸਤੇ ਸਾਨੂੰ ਪਾਨੀ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਪਾਨੀ ਦੇ ਸਾਡਾ ਕਹਿਨ ਦਾ ਮਤਲਬ ਹੋ ਗਿਆ, ਕਿਆ ਜਾਏ ਤੇ ਪਾਨੀ ਤੇ ਸਾਡਾ ਜੀਵਨ ਹੈਗਾ। ਤੁਸੀਂ ਸੁਨਿਆ ਹੀ ਹੋਏਗਾ ਕਿ ਮਤਲਬ ਪਾਨੀ ਬਿਨਾਂ ਬੰਦਾ ਖਾਨ ਬਿਨਾਂ ਇੱਕ ਟਾਈਮ ਤੋਂ ਬੰਦਾ ਰਹਿ ਸਕਦਾ ਐ ਪਰ ਪਾਨੀ ਬਿਨਾਂ ਬੰਦਾ ਜੀ ਨੀ ਸਕਦਾ ਤੇ ਪਾਨੀ ਤੇ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਏ ਕਿਉਂਕਿ ਤਹਾਡੀ ਬੋਡੀ ਡੀ ਹੈਗੀ ਜਿਵੇਂ ਜਿਵੇਂ ਤੁਹਾਨੂੰ ਆਕਸੀਜਨ ਦੀ ਲੋੜ ਹੁੰਦੀ ਹੈਗੀ ਉਹ ਔਕਸੀਜਨ ਹੋ ਗਈ ਜਾਂ ਕੋਈ ਵੀ ਕੋਈ ਵੀ ਕੋਈ ਵੀ ਤੁਹਾਨੂੰ ਪੋਸ਼ਣ ਪਾਤੂ ਚਾਹੀਦੀ ਹੈਗੀ ਏ ਉਹ ਪਾਨੀ ਦੇ ਬਿਨਾਂ ਨਹੀਂ ਜ਼ਰੂਰੀ ਨਾ ਅਗਰ ਤੁਸੀਂ ਅੱਠ ਤੋਂ ਦਸ ਗਲਾਸ ਰੋਜ਼ ਡੇਲੀ ਪਾਣੀ ਪੀਓਗੇ ਤੇ ਇਹੀ ਤਾਂ ਤੁਹਾਡੀ ਬੋਡੀ ਦੇ ਸੈੱਲ ਕੰਮ ਕਰੇਗੇ ਨਾ।
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਮਤਲਬ ਤੁਸੀਂ ਠੀਕ ਕਿਹਾ ਕਿ ਮਤਲਬ ਜਿਹੜਾ ਪਾਨੀ ਹੁੰਦਾ ਐ। ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਪਾਣੀ ਜਿਹੜਾ ਹੁੰਦਾ ਉਹ ਰੱਬ ਦੀ ਤੁਹਾਨੂੰ ਪਤਾ ਕਿੰਨੀ ਬੜੀ ਨਿਮਤ ਹੁੰਦੀ ਐ ਤਾਂ ਤੁਸੀਂ ਦੇਖਿਆ ਹੋਵੇਗਾ ਦਰ ਤੇ ਜਿੱਥੇ ਵੀ ਜੀਵ ਜੰਤੂ ਹੁੰਦੇ ਨੇ, ਇਨਸਾਨ ਹੁੰਦੇ ਨੇ, ਅਹ ਉਹ ਸਾਰਿਆਂ ਨੂੰ ਮਤਲਬ ਪਾਣੀ ਦੀ ਕਿੰਨੀ ਜ਼ਰੂਰਤ ਹੁੰਦੀ ਐ। ਤਾਂ ਜੋ ਪਾਣੀ ਨਾ ਹੋਵੇ ਤਾਂ ਤੁਹਾਨੂੰ ਪਤਾ ਜ਼ਿੰਦਗੀ ਦਾ ਵਜੂਦ ਵੀ ਮੁਮਕਿਨ ਨਹੀਂ ਹੁੰਦਾ। ਇਸ ਕਰਕੇ ਸਾਨੂੰ ਪਾਣੀ ਤੋਂ ਪਾਨੀ ਦੀ ਜ਼ਿੰਦਗੀ ਦਾ ਆਧਾਰ ਮੰਨਿਆ ਜਾਂਦਾ ਐ। ਤੁਹਾਨੂੰ ਇਹ ਵੀ ਪਤਾ ਈ ਐ ਕਿਉਂਕਿ ਸਾਡੇ ਸਰੀਰ ਵਿੱਚ ਤੁਸੀਂ ਦੱਸ ਦੱਸਿਆ ਜਿਵੇਂ ਪਾਨੀ ਦਾ ਮਤਲਬ ਹਿੱਸਾ ਪਾਣੀ ਕਿਨਾ ਜ਼ਿਆਦਾ ਹੁੰਦਾ ਐ। ਤੇ ਉਹ ਸਾਡੇ ਮਤਲਬ ਸਰੀਰ ਦੇ ਜਿਹੜਾ ਤਾਪਮਾਨ ਹੁੰਦਾ ਏ ਉਹਨੂੰ ਵੀ ਤੁਹਾਨੂੰ ਪਤਾ ਐ ਕਿ ਠੀਕ ਮਤਲਬ ਸਹੀ ਰੱਖਦਾ ਐ ਆਪਾਂ ਪਾਨੀ ਅਗਰ ਜ਼ਿਆਦਾ ਪੀਂਦੇ ਆ ਤਾਂ
ਬਿਲਕੁਲ ਸਹੀ ਆਖਿਆ ਦੇਖੋ ਮੈ ਤੇ ਕਹਾਂਗੀ ਪਾਨੀ ਪੀਂਦਾ ਤੇ ਬੰਦਾ ਨੂੰ ਤੁਸੀਂ ਕਦੀ ਨੋਟਿਸ ਕੀਤਾ ਹੋਏਗਾ ਕਿ ਤੁਸੀਂ ਤੁਸੀਂ ਅਗਰ ਪਾਨੀ ਜ਼ਿਆਦਾ ਪੀਂਦੇ ਓ ਜਾਂ ਨੋਰਮਲ ਅੱਠ ਤੋਂ ਦਸ ਗਿਲਾਸ ਡੇਲੀ ਪੀਂਦੇ ਓ ਤੇ ਤੁਹਾਨੂੰ ਕਦੇ ਵੀ ਸਿਰ ਦਰਦ ਦੀ ਪ੍ਰੋਬਲਮ ਯਾ ਤੁਹਾਨੂੰ ਕਮਜ਼ੋਰੀ ਤੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਨਹੀਂ ਹੋਨੀ ਕਿਉਂਕਿ ਪਾਨੀ ਜਿਹੜਾ ਹੈਗਾ ਉਹ ਸਾਨੂੰ ਬਹੁਤ ਜ਼ਿਆਦਾ ਸਾਡੇ ਬੋਡੀ ਦੇ ਅੰਦਰ ਨੀਡ ਹੁੰਦੀ ਹੈਗੀ। ਕਈ ਲੋਕਾਂ ਨੂੰ ਕਿ ਤੁਸੀ ਸੁਨੀਆਂ ਹੋਏਗਾ ਕਬਜ਼ ਹੋ ਜਾਂਦੀ ਹੈਗੀ ਬਿਮਾਰੀਆਂ ਲੱਗ ਜਾਂਦੀਆਂ ਤੇ ਸਾਨੂੰ ਅਗਰ ਉਹ ਬੰਦੇ ਕੀ ਹੁੰਦੇ ਪਾਨੀ ਨੀ ਪੀਂਦੇ ਨਾ ਪਾਨੀ ਪੀਓ ਤੁਸੀਂ ਜੇ ਫਾਈਬਰ ਵਾਲਾ ਫੂਡ ਖਾਓਗੇ ਤੇ ਨਾਲ ਉਹਦੇ ਨਾਲ ਤੁਹਾਨੂੰ ਕਿਉਂਕਿ ਪਾਨੀ ਦੇ ਅੰਦਰ ਵੀ ਨਾ ਵਿਟਾਮਿਨ ਤੇ ਮਿਨਰਲਸ ਹੁੰਦੇ ਜੇ ਤੁਸੀਂ ਸੁਨਿਆ ਹੋਵੇ। ਕਦੀ ਡਾਕਟਰ ਕੋਲੋਂ ਤੇ ਉਹ ਪਾਨੀ ਜਿਹੜਾ ਹੈਗਾ ਸਾਨੂੰ ਮਤਲਬ ਕਹਿਣ ਦਾ ਮਤਲਬ ਐ ਕਿ ਕਬਜ਼ ਤੋਂ ਵੀ ਰਾਹਤ ਦਿੰਦਾ ਹੈਗਾ ਨਾਲ ਸਾਡੇ ਬੋਡੀ ਦੇ ਅੰਦਰ ਜਿਹੜੇ ਵਿਟਾਮਿਨ ਮਿਨਰਲਸ ਹੁੰਦੇ ਆ ਉਹਨੂੰ ਵੀ ਅੱਛੀ ਤਰਹ ਦੋਲਣ ਤੇ ਸੋਕਣ ਦਾ ਕੰਮ ਕਰਦਾ ਹੈਗਾ ਨਾ। ਨਾਲ ਵੇਟ ਵੀ ਰਿਡਿਊਜ਼ ਹੁੰਦਾ ਐ ਅਗਰ ਤੁਸੀਂ ਪਾਨੀ ਪੀਂਦੇ ਓ ਅੱਧਾ ਘੰਟਾ ਖਾਨਾ ਖਾ ਕੇ ਅੱਧੇ ਘੰਟੇ ਬਾਅਦ ਜਾਂ ਅੱਧੇ ਘੰਟੇ ਪਹਿਲੇ ਪਾਨੀ ਪੈ ਪੀਓਗੇ। ਤੇ ਤੁਹਾਨੂੰ ਮਤਲਬ ਠੀਕ ਲਗੂਗਾ ਤੁਹਾਡਾ ਖਾਨਾ ਵੀ ਜਲਦੀ ਡਾਇਜੈਸਟ ਹੋਏਗਾ ਤੁਸੀਂ ਓਵਰ ਤੋਂ ਵੀ ਬਚੋਗੇ ਨਾਲ ਤੁਹਾਡਾ ਮੈਟਾਬਲੋਜ਼ਿਅਮ ਵੀ ਤੇਜ਼ ਹੋਏਗਾ, ਮੈਟਾਬਲੋਜ਼ਿਅਮ ਤੇਜ਼ ਹੋਏਗਾ। ਤੇ ਤੁਹਾਡਾ ਮੋਟਾਪਾ ਵੀ ਨੀ ਬਨਦਾ ਨਾ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਮੋਟਾਪਾ ਆਉਂਦਾ ਜੰਕ ਫੂਡ ਜ਼ਿਆਦਾ ਖਾਂਦੇ ਆ ਪਰ ਪਾਨੀ ਵੀ ਜ਼ਰੂਰੀ ਹੈਗਾ ਨਾ।
ਬਿਲਕੁਲ ਬਿਲਕੁਲ ਜਿਵੇਂ ਤੁਸੀਂ ਤੇ ਗਿਆ ਜੀ ਜਿਹੜਾ ਪਾਣੀ ਹੁੰਦਾ ਉਹ ਸਾਡੇ ਖੂਨ ਦਾ ਸੰਚਾਰ ਵੀ ਵਧੀਆ ਕਰਦਾ ਤੇ ਸਾਡਾ ਹਾਜ਼ਮਾ ਵੀ ਠੀਕ ਰੱਖਦਾ ਹੈ ਅਹ ਆਹ ਅਤੇ ਤੁਸੀਂ ਪ ਤੁਹਾਨੂੰ ਪਤਾ ਈ ਏ ਕਿ ਜਿਹੜੇ ਸਰੀਰ ਵਿੱਚ ਸਾਡੇ ਗੰਦੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਵੀ ਈ ਅਹ ਬਾਹਰ ਨਿਕਾਲ ਚ ਮਦਦ ਕਰਦਾ ਸਾਡੀ ਤੇ ਆਪਾਂ ਨੂੰ ਸਾਫ਼ ਪਾਣੀ ਮਿਲੇ ਤਾਂ ਅਗਰ ਸਾਨੂੰ ਸਾਫ਼ ਪਾਣੀ ਨਹੀਂ ਮਿਲਦਾ ਤਾਂ ਤੁਹਾਨੂੰ ਪਤਾ ਕਿੰਨੀ ਬਿਮਾਰੀਆਂ ਲੱਗਦੀਆਂ ਜਿਵੇਂ ਹੈਜ਼ਾ, ਟਾਈਫਾਇਡ, ਪੀਲੀਆ, ਦਸਤ ਵਗੈਰਾ ਵੀ ਲੱਗ ਸਕਦੇ ਨੇ ਸਾਨੂੰ। ਤਾਂ ਆਪਾਂ ਨੂੰ ਕਿੜਾ ਸਾਫ਼ ਤੇ ਸੁਥਰਾ ਪਾਣੀ ਪੀਣਾ ਚਾਹੀਦਾ ਹੈ। ਤੇ ਪਾਣੀ ਤੁਹਾਨੂੰ ਪਤਾ ਹੀ ਹੈ ਕਿ ਪੀਣ ਲਈ ਨਹੀਂ ਹੁਣ ਬਲਕਿ ਆਪਾਂ ਨੂੰ ਰੋਟੀ ਪਕਾਣ ਲਈ ਨਹਾਣ ਲਈ ਕੱਪੜੇ ਧੋਣ ਲਈ, ਸਫ਼ਾਈ ਕਰਨ ਲਈ, ਜਾਂ ਖੇਤੀ ਕਰਨ ਲਈ ਬਿਜਲੀ ਨੂੰ ਵੀ ਪੈਦਾ ਕਰਨ ਲਈ ਸਾਨੂੰ ਪਾਣੀ ਦੀ ਕਿੰਨੀ ਜ਼ਰੂਰਤ ਪੜਦੀ ਹੈ‌। ਤਾਂ ਪਾਣੀ ਦੀ ਤਾਂ ਮੈਨੂੰ ਲੱਗਦਾ ਹੈ ਅਹ ਸਾਡੀ ਡੇਲੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਪਾਣੀ ਦੇ ਬਗੈਰ ਤਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ।
ਬਿਲਕੁਲ, ਬਿਲਕੁਲ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਦੇਖੋ ਪਾਣੀ ਤੇ ਮੈਂ ਕਿਹਾ ਪਹਿਲਾਂ ਹੀ ਕਿਹਾ ਕਿ ਪਾਣੀ ਸਾਡਾ ਜੀਵਨ ਹੈਗਾ। ਦੇਖੋ ਕਈ ਲੋਕਾਂ ਦੀ ਤੁਸੀਂ ਸਕਿੰਨ ਦੇਖੀ ਹੋਗੀ ਡਰ ਡਰਾਈ ਹੁੰਦੀ ਹੈ ਹਾਈ ਡਰਾਈ ਸਕਿਨ ਹੁੰਦੀ ਆ ਤੇ ਨਾਲ ਕੀਲ ਮੁਹਾਸੇ ਨਿਕਲੀ ਹੁੰਦੀ ਹੈ ਨਾਲ ਝੂਰੀਆਂ ਡੋਕ ਟਰ ਉਹ ਡਾਕਟਰ ਵੀ ਸੁਜੈਸਟ ਕਰ ਰਹੇ ਸੀ ਕਿ ਕਹਿ ਰਹੇ ਸੀ ਕਿ ਅਗਰ ਤੁਸੀਂ ਤਵਚਾ ਚ ਚਮਕ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਪੀਓ ਉਹਦੇ ਨਾਲ ਤੁਹਾਡੇ ਕੀਲ ਮੁਹਾਂਸੇ ਨਾਲ ਤੁਹਾਡੀ ਝੂਰੀਆਂ ਤਵਚਾਂ ਚ ਬੋਡੀ ਚ ਨਾਲ ਅਗਰ ਤੁਸੀਂ ਕਈ ਲੋਕਾਂ ਨੂੰ ਜਿਵੇਂ ਕਿ ਕਿਡਨੀ ਸਟੋਨ ਹੋ ਜਾਂਦੀ ਹੈਗੀ ਉਹ ਬੰਦੇ ਕੀ ਹੁੰਦੇ ਪਾਣੀ ਘੱਟ ਪੀਂਦੇ ਹੈਗੇ ਨਾ ਤੇ ਉਹਨੂੰ ਕਿਡਨੀ ਸਟੋਨ ਹੋ ਜਾਂਦੀ ਹੈ। ਜੇ ਅਗਰ ਤੁਸੀਂ ਪਾਣੀ ਭਰਪੂਰ ਮਾਤਰਾ ਚ ਪੀਓਗੇ ਨਾ ਤੇ ਯੂਰੀਨ ਨਾਲ ਤੁਹਾਡੇ ਜਿਹੜੇ ਗੰਦੇ ਟੋਕਸਿਸ ਹੁੰਦੇ ਆ ਨਾ ਉਹ ਬਾਹਰ ਨਿਕਲ ਆਂਦੇ ਆ। ਤੇ ਤੁਹਾਨੂੰ ਕੋਈ ਕਿਡਨੀ ਸਟੋਨ ਨੀ ਹ ਕੋਈ ਵੈਸੇ ਤੁਹਾਡੀ ਕਿਡਨੀ ਜਿਹੜੀ ਹੈਗੀ ਉਹ ਅਗਰ ਪ੍ਰੋਪਰ ਵਰਕ ਕਰੇਗੀ ਤਾਂ ਤੁਹਾਡੀ ਬੋਡੀ ਵੀ ਬਿਲਕੁਲ ਚੁਸਤ ਦਰੁਸਤ ਰਹੇਗੀ ਨਾ।
ਬਿਲਕੁਲ, ਬਿਲਕੁਲ ਇਹ ਤਾਂ ਬਿਲਕੁਲ ਠੀਕ ਗੱਲ ਕਹੀ ਤੁਸੀਂ ਦੇਖਿਆ ਹੋਏਗਾ ਖੇਤੀ ਲਈ ਵੀ ਪਾਣੀ ਦੇ ਕਿੰਨੀ ਜ਼ਰੂਰਤ ਹੁੰਦੀ ਹੈ ਜਿਹੜਾ ਕਿਸਾਨ ਤੁਸੀਂ ਵੇਖਿਆ ਹੋਏਗਾ ਦਿਨ ਰਾਤ ਮਿਹਨਤ ਕਰਕੇ ਫਸਲਾਂ ਉਗਾਉਂਦਾ ਨੇ ਉਹਨਾਂ ਨੂੰ ਵੀ ਪਾਣੀ ਦੀ ਲੋੜ ਪ ਪੈਂਦੀ ਹੈ। ਕਿਉਂਕਿ ਆਪਾਂ ਕੋਈ ਵੀ ਖੇਤੀਬਾੜੀ ਕਰੀਏ ਜਾਂ ਸਬਜ਼ੀਆਂ ਲਾਈਏ ਜਾਂ ਫੱਲ ਉਹਦੇ ਲਈ ਵੀ ਪਾਣੀ ਦੀ ਸਾਨੂੰ ਕਿੰਨੀ ਜ਼ਰੂਰਤ ਹੁੰਦੀ ਆਪਾਂ ਬਾਰਿਸ਼ ਦੇ ਸਮੇਂ ਬਾਰਿਸ਼ ਜੇ ਬਾਰਿਸ਼ ਸਮੇਂ ਤੇ ਨਾ ਹੋਵੇ ਤਾਂ ਪਾਣੀ ਦੀ ਕਿੰਨੀ ਕਮੀ ਹੋ ਜਾਂਦੀ ਹੈ। ਤੇ ਉਹਦੇ ਨਾਲ ਫਸਲਾਂ ਵੀ ਕਿੰਨੀ ਜਲਦੀ ਖ਼ਰਾਬ ਹੋ ਜਾਂਦੀਆਂ ਨੇ। ਕਿਸਾਨਾਂ ਨੂੰ ਵੀ ਤੁਸੀਂ ਦੇਖਿਆ ਹੋਏਗਾ ਕਿੰਨਾ ਵੱਡਾ ਨੁਕਸਾਨ ਸਹਿਣਾ ਪੈਂਦਾ ਹੈ ਇਹ ਸਭ ਚੀਜ਼ਾਂ ਨਾਲ ਪਾਣੀ ਦੀ ਕਮੀ ਦੇ ਨਾਲ
ਬਿਲਕੁਲ ਸਹੀ ਆਖਿਆ ਦੇਖੋ ਮੈਂ ਵੇ ਐਵੇਂ ਕਹਾਂਗੀ। ਕਿ ਪਾਣੀ ਅਗਰ ਸਾਡਾ ਜੀਵਨ ਹੈਗਾ ਤੇ ਸਾਨੂੰ ਪਾਣੀ ਨੂੰ ਬਚਾਉਣਾ ਵੀ ਚਾਹੀਦਾ ਹੈ। ਤੁਸੀਂ ਦੇਖਿਆ ਹੋਏਗਾ ਕਈ ਲੋਕੀ ਆਪਣੇ ਗਰ ਚ ਕੰਮ ਕਰਦੇ ਹੈਗੇ ਕੰਮ ਵਾਲੀਆਂ ਰੱਖੀਆਂ ਹੁੰਦੀਯੈ ਯਾਂ ਖੁੱਦ ਕੰਮ ਕਰਦੇ ਹੈਗੇ ਸਫ਼ਾਈ ਕਰਨ ਵਾਸਤੇ ਟੂਟੀ ਟਾ ਨਲਕਾ ਖੁੱਲਾ ਛੱਡ ਦਿੰਦੇ ਹੈਗੇ, ਉਹ ਪਾਣੀ ਬਹੰਦਾ ਰਹੰਦੈ- ਬਹੰਦਾ ਰਹੰਦੈ। ਉਹ ਵੀ ਕਿੰਨੀ ਵੇਸਟਜ ਹੈਗੀ ਨਾ ਯਾਂ ਤੁਸੀਂ ਆਪਣੇ ਗਰ ਚ ਗਾੜੀ ਦੋ ਰਹੇ ਹੋ ਯਾਂ ਸਫ਼ਾਈ ਕਰ ਰੇ ੳ, ਜਾਂ ਤੁਸੀਂ ਖਾਣਾ ਬਣਾ ਰੇ ੳ, ਯਾਂ ਬਰੱਸ਼ ਕਰ ਰੇ ੳ ਪਾਣੀ ਦਾ ਦੇਖੋ ਮੈਂ ਤੇ ਕਾਂਗੀ ਲਿਮਿਟ ਨਾਲ ਯੂਜ ਕਰੋ ਕਿਉਂਕਿ ਇਹ ਇੱਕ ਸਾਡਾ ਨੈਚੁਰਲ ਰਿਸੋਰਸ ਹੈਗਾ। ਆਣ ਵਾਲੇ ਸਮੇਂ 'ਚ ਦਿਖਾ ਰੇ ਸੀ ਕਿ ਪਾਣੀ ਦੀ ਕਿੱਲਤ ਹੋੲਗੀ।। ਤੇ ਅਗਰ ਅਸੀ ਐਸ ਟਾਈਮ ਪਾਣੀ ਨਹੀਂ ਬਚਾਵਾਂਗੇ ਤੇ ਸਾਡੀ ਆਣ ਵਾਲੀ ਜਰਨੇਸ਼ਨ ਨੂੰ ਪਾਣੀ ਦੀ ਬੜੀ ਜ਼ਾਦਾ ਪ੍ਰੋਬਲਮ ਫੇਸ ਪਏਗੀ। ਮੈਂ ਤੇ ਸਭ ਨੂੰ ਐਈ ਸਜੈਸ ਕਰਾਂਗੀ ਕਿ ਅਗਰ ਤੁਸੀ ਬਰੱਸ਼ ਕਰਦੇ ਓ ਤੇ ਤੁਸੀ ਗਲਾਸ ਚ ਯਾ ਮੱਗੇ ਚ ਪਾਣੀ ਲੈ ਕੇ ਕਰੋ, ਸਫ਼ਾਈ ਕਰਨੀ ਐ ਜਿਵੇਂ ਕਈ ਲੋਕਾਂ ਦੇ ਘਰ ਆਰ ਓ ਲੱਗੇ ਹੁੰਦੈ ਐ ਆਰ ਓ ਦੇ ਪਾਣੀ ਦੇ ਪਿਊਰੀਫਾਈ ਹੁੰਦੈ ਤੇ ਉਦੇ ਨਾਲ ਵੀ ਪਾਣੀ ਵੇਸਟੇਜ ਪਾਣੀ ਨਿਕਲ ਦੈ। ਉਸ ਪਾਣੀ ਨੂੰ ਤੁਸੀਂ ਸੇਫ ਕਰੋ, ਓ ਪਾਣੀ ਤੁਸੀ ਸਫਾਈ ਵਸਤੇ ਪੋਦਆਂ ਨੂੰ ਦੇਣ ਵਾਸਤੇ ਯਾਂ ਨਾਣ ਵਾਸਤੇ ਵੀ ਤੁਸੀ ਯੂਸ ਕਰ ਸਕਦੇ ਓ ਨਾ।
ਬਿਲਕੁਲ ਲੈ ਤਾ ਬਿਲਕੁਲ ਤੁਸ ਠੀਕ ਗੱਲ ਕਈ ਏ। ਜੇਰੀ ਅੱਜ- ਕੱਲ੍ਹ ਪਾਣੀ ਦੀ ਕਿੱਲਤ ਹੋ ਰੀ ਐ ਉ ਕ ਉ ਉ ਦੇ ਲੀ ਵੀ ਕਈ ਦੇਖੋ ਰੀਜ਼ਨ ਹੁੰਦੇ ਨੇ ਕਈ ਵਰ ਹੁੰਦੈ ਜਿੜੀ ਆਬਾਦੀ ਦੀ ਵੱਧੜ ਹੈ, ਜੰਗਲਾ ਦੀ ਕਟਾਈ ਹੈ ਜੇੜਾ ਪ੍ਰਦੂਸ਼ਣ ਅਐ ਤੋ ਪਾਣੀ ਦੀ ਫਜੂਲ ਖਰ ਚੀ ਕਰਕੇ ਆਪਾ ਕਿੰਨਾ ਪਾਣੀ ਖੱਟ ਹੁੰਦਾ ਜਾਦੈ। ਤੁਸੀ ਦੇਖਿਆ ਹੋਯੈ ਕਈ ਇਲਾਕਆਂ ਵਿੱਚ ਤਾ ਲੋਕਾਂ ਨੂੰ ਪਾਣੀ ਲਈ ਸਾਫ਼ ਪਾਣੀ ਵੀ, ਪੀਣ ਲਈ ਵੀ ਸਾਫ਼ ਪਾਣੀ ਨੀਂ ਮਿਲਦਾ। ਐ ਤਾ ਦੇਖੋ ਕਿੰਨੀ ਵੱਡੀ ਸਮੱਸਿਆ ਹੋ ਗਈ ਨਾ ਸਾਡੇ ਲਈ, ਤਾ ਆਪਾਂ ਨੂੰ ਆਪਾਂ ਆਪਦਾ ਯੇ ਆ ਸਾਡੀ ਜ਼ਿੰਮੇਦਾਰੀ ਬਣਦੀ ਐ ਨਾ ਕਿ ਆਪਾ ਜੇੜੀ ਪਾਣੀ ਦੀ ਬਰਬਾਦੀ ਹੁੰਦੀ ੲ ਪਈ ਐ ਓਨੂੰ ਆਪਾਂ ਰੋਕੜੀ, ਰੋਕੀਯੇ।
ਬਿਲਕੁਲ- ਬਿਲਕੁਲ। ਦੇਖੋ ਪਾਣੀ ਤੇ ਦੇਖੋ ਮੈਂ ਪੈਲੇਈ ਕਯੈ ਕਿ ਨੈਚੁਰਲ ਰਿਸੋਸ ਐ। ਕੁਦਰਤ ਦਾ ਨਿਯਮ, ਕੁਦਰਤ ਨਾਲ ਮਿਲਦਾ ਐਗਾ। ਕਦੀ- ਕਦੀ ਮੀਂ ਘੱਟ ਆਂਦੈ ਤੇ ਪਾਣੀ ਦੀ ਕਿੰਨੀ ਕਿੱਲਤ ਹੋ ਜਾਂਦੀ ਐ ਨਾ। ਕਈ ਲੋ ਕਈ ਦੇ ਕਈ ਇਲਾਕੇ ਤੇ ਹੁਣੇ ਵੀ ਐਵੇਂ ਦੇ ਐਗੇ ਜਿੱਤੇ ਪਾਣੀ ਮਿਲ ਈ ਨੀਂ ਪਾਂਦਾ ਯਾਂ ਬਰਪੂਰ ਮਾਤਰਾ ਚ ਪਾਣੀ ਜਾ ਈ ਨੀਂ ਸਕਦਾ। ਅਗਰ ਦੇਖਿਆ ਜਾਏ ਤੇ ਕਦੀ ਤੁਸੀ ਟੀ ਵੀ ਚ ਨਿਊਜ਼ ਚ ਜਾ ਦੇਖਿਆ ਓਏਗਾ ਓ ਵਿਚਾਰੇ ਕਿੰਨੇ ਪਾਣੀ ਕੋਲੋ ਕਿੰਨਾ ਤਰਸਦੇ ਹੈਗੇ। ਗੰਦਾ ਪਾਣੀ ਜਿਵੇਂ ਤੁਸੀ ਕਿਆ ਓ ਪੀਂਦੇ ਐਗੇ ਤੇ ਮੈਂ ਤੇ ਕਵਾਂਗੀ ਉਈ ਕਿ ਪਾਣੀ ਬਚਾਣਾ ਚਾਈਦੈ। ਨਾਲ ਤੁਸੀ ਪਾਣੀ ਦੇਖੋ ਇਸਤਮਾਲ ਵੀ ਸਈ ਕਰੋ ਨਾਲ ਪਾਣੀ ਤੁਸੀ ਮਤਲਬ ਕਿਵੇਂ ਪੀਣਾ ਚਾਈਦੈ? ਜਿਵੇਂ ਕਈ ਲੋਕੀ ਕੈਂਦੇ ਐ ਕਿ, ਕਿ ਸਵੇਰੇ ਉੱਠ ਕੇ ਖਾਲੀ ਮੂੰ, ਤੁਸੀ ਬਾਸੀ ਮੂੰ ਏਕ- ਦੋ ਗਿਲਾਸ ਪਾਣੀ ਪੀਓ ਉਦੇ ਨਾਲ ਤੁਆਡਾ ਪੇਟ ਸਾਫ਼ ਗਾ ਨਾਲ ਤੁਆਨੂੰ ਤੁਆਡਾ ਪੇਟ ਦੇ, ਬੌਡੀ ਦੇ ਅੰਦਰ ਜੋ ਜੇੜੇ ਟੁਕਸ ਟੌਕਸਿਨ ਹੈਗੇ ਉ ਸਾਰੇ ਨਿਕਲ ਜਾਣੇ ਆ ਨਾ।
ਬਿਲਕੁਲ- ਬਿਲਕੁਲ, ਐ ਤਾ ਬਿਲਕੁਲ ਤੁਸੀ ਠੀਕ ਗੱਲ ਕਈ ਏ ਦਸਾ ਮੈਨੂੰ ਤਾ ਐਈ ਲਗਦੈ ਵੀ ਜੇੜਾ ਪਾਣੀ ਹੁੰਦੈ ਓ ਸਾਡੀ ਜ਼ਿੰਦਗੀ ਦੀ ਸਬਦੀ ਪੜੀ ਸਭ ਤੋ ਵੱਡੀ ਨੀਮਤ ਹੋਂਦੀ ਹੈ, ਤੇ ਸਭ ਤੇ ਕੀਮਤੀ ਦੋਲਤ ਐ ਅਤੇ ਕੁਦਰਤ ਦਾ ਵੀ ਐ ਕਿੰਨਾ ਸਾਨੂੰ ਅਨਮੋਲ ਤੋਹਫ਼ਾ ਹੁੰਦੈ ਐ, ਤਾ ਆਪਾ ਨੂੰ ਤੋ ਪਾਣੀ ਨੂੰ, ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਐ ਤੇ ਸੰਭਾਲ ਕੇ ਇਸਤਮਾਲ ਕਰਨਾ ਚਾਈਦਾ ਐ, ਪਾਣੀ ਨੂੰ ਆਪਾਂ ਨੂੰ ਫਜੂਲ ਨਈਂ ਵਗਾਣਾ ਚਾਈਦਾ ਐ। ਤਾਂ ਹਰ ਬੂੰਦ ਵਿੱਚ ਤੁਹਾਨੂੰ ਪਤਾ ਏ, ਕੀ ਕੋਸ਼ਿਸ਼ ਕਰਨੀ ਚਾਈਦੀ ਐ ਕੀ ਬਚਾ ਕੇ ਰੱਖੀਏ ਤਾ ਤੁਆਨੂੰ ਪਤਾ ਪਈ ਐ ਜਲ ਹੈ ਤਾ ਕੱਲ੍ਹ ਹੈ, ਪਾਣੀ ਹੈ ਤਾ ਸਾਡੀ ਜ਼ਿੰਦਗੀ ਵੀ ਹੈਗੀ।
ਬਿਲਕੁਲ- ਬਿਲਕੁਲ ਸਈ ਆਖਿਆ ਏ ਤੇ ਦੇਖੋ ਪਾਣੀ ਦੇਖੋ ਤੁਸੀ ਮਤਲਬ ਹਿਸਾਬ ਨਾਲ ਯੂਜ ਕਰੋ ਨਾ ਕਹਿਣ ਦਾ ਮਤਲਬ ਇਹ ਹੋ ਗਿਆ, ਇਹ ਨੀ ਤੁਸੀਂ ਉਹ ਤੁਂ ਖੁਦ ਵੀ ਇਸਤੇਮਾਲ ਨਾਲ ਯੂਜ ਕਰੋ, ਤੁਸੀਂ ਕੈਂਪ ਲਾ ਸਕਦੇ ਹੋ ਛੋਟੇ ਮੋਟੇ ਅਵੇਅਰਨੈਸ ਵਾਸਤੇ ਕਿ ਪਾਣੀ ਕਿਵੇਂ ਬਚਾਉਣਾ ਹੈ, ਆਪਣੇ ਬੱਚਿਆਂ ਨੂੰ ਵੀ ਸਮਝਾਓ ਆਪਣੇ ਆਸ ਪੜੋਸ ਵਾਲੇ ਲੋਕਾਂ ਨੂੰ ਵੀ ਸਮਝਾਓ ਮੈਂ ਤਾਂ ਇਹੀ ਕਹਾਂਗੀ ਕਿ ਪਾਣੀ ਬਚਾਉਣਾ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਸਾਨੂੰ ਇਹ ਸਾਰੇ ਨੈਚੁਰਲ ਰਿਸੋਰਸਿਸ ਦੇਣੇ ਹੈਗੇ ਤੇ ਚਲੋ ਵਧੀਆ ਲਗਾ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ।